ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਕਿਵੇਂ ਓ।
ਹੋਰ ਬਸ ਵਧੀਆ ਤੁਸੀਂ ਦੱਸੋ।
ਬਸ ਵਧੀਆ ਹੋਰ ਕੀ ਚੱਲਦਾ ਪਿਆ।
ਬਸ ਕੁਛ ਨੀਂ, ਤੁਸੀਂ ਦੱਸੋ ਕੀ ਕ ਅਰਦੇ ਪਏ ਸੀ।
ਕੁਛ ਨੀਂ। ਇਹੀ ਸੋਚ ਰਹੇ ਆ ਮੂਵੀਜ਼ ਦਾ, ਬੁਕਸ ਦਾ।
ਹਾਂਜੀ ਉਹ ਤੇ ਹੈ ਹੀ ਹੈ। ਅੱਜ ਕਲ ਤੇ ਕੋਈ ਉਸ ਤਰ੍ਹਾਂ ਵੀ ਬੁੱਕ ਪੜ੍ਹਦਾ ਹੀ ਨੀ ਹੈ ਦੇਖੋ, ਸਾਰੇ ਮੂਵੀਜ਼ ਹੀ ਦੇਖਦੇ ਨੇ ਹੈ ਕੀ ਨੀ।
ਜ਼ ਮੂਵੀਜ਼ ਦੇ ਵਿੱਚ ਆ ਜਾਂਦਾ ਯਾ ਕਾਰਟੂਨ ਹੋ ਗਿਆ, ਸੀਰੀਜ਼ਬ ਇਹਦੇ ਵਿੱਚ ਹੀ ਆ ਜਾਂਦਾ ਹੈ ਬੁੱਕਸ ਤਾਂ ਕੋਈ ਫੜਨ ਨੂੰ ਤਿਆਰ ਹੀ ਨਹੀਂ।
ਓਹੀ ਹੈ ਲੇਕਿਨ ਬੁੱਕ ਪ ਅ ਪੜ੍ਹਨੀ ਨਾ ਬਹੁਤ ਅੱਛੀ ਹੈ ਐਕਚੁਲੀ। ਪਹਿਲੇ ਦੇ ਟਾਈਮ ਦਾ ਤਾਂ ਕੀ ਬੁ ਕਾ ਪੜ੍ਹਦੇ ਸੀ, ਬੱਚੇ ਵੀ ਸਟੋਰੀ ਪੜ੍ਹਦੇ ਸੀ, ਸੁਣਾਉਂਦੇ ਸੀ ਹੈ ਕੇ ਨੀਂ। ਔਰ ਉਸਦੇ ਨਾਲ ਕਦੀ ਅ ਬੁੱਕਾਂ ਦੇ ਵਿੱਚ ਹੀ ਸਾਨੂੰ ਜਿੰਨੇ ਵੀ ਰਿ ਫਕੀ ਸੁਣਦੇ ਸੀ ਉਹ ਸਭ ਵੀ ਉੱਧਰ ਹੀ ਆ ਜਾਂਦੇ ਸੀ। ਲੇਕਿਨ ਇਨ੍ਹਾਂ ਸਭ ਦਾ ਯ ਯੂਟੀਊਬ ਵਗੈਰਾ ਆਇਆ ਹੈ, ਫੇਸਬੁਕ ਤੇ ਲੋਕਾਂ ਨੇ ਫਿਰ ਹੁਣ ਇਹੀ ਜ਼ਿਆਦਾ ਫੜ੍ਹ ਲਿਆ ਹੈ ਕਿ ਨਹੀਂ।
ਉਹੀ ਐ ਇਹੀ ਚੀਜ਼ ਦੇ ਵਿੱਚ ਜਿਆਦਾ ਮੂਵੀਆਂ ਦਾ ਜ਼ਿਆਦਾ ਕਰੇਜ ਹੋ ਗਿਆ ਲੋਕਾਂ ਨੂੰ, ਬੁੱਕਸਾਂ ਬੋਲਦੇ ਕਿ ਬਈ ਸਜਾ ਕੇ ਅਸੀਂ ਰੱਖ ਲਈਏ ਏਦਾਂ ਹੀ, ਪੜ੍ਹਨਾ ਕਿ ਬਾਅਦ ਚ ਦੇਖਾਂਗੇ ਏਦਾਂ ਹੁੰਦਾ।
ਉਹ ਤੇ ਹੇ ਹੀ, ਨਾਲੇ ਅੱਜ ਕੱਲ ਲੋਕਾਂ ਨੂੰ ਲੇਟੈਸਟ ਮੂਵੀਜ਼ਸ ਦੇਖਣ ਦਾ ਕਰੇਜ਼ ਹੈਗਾ ਹੈ। ਇੱਕ ਮਿੰਟ ਔਰ ਰੀਅਲ ਸਟੋਰੀਜ਼ ਬੇਸ਼ਡ ਵੀ ਮੂਵੀਜ਼ ਆਂਦੀ ਏ। ਉਹ ਅੱਛੀ ਰਹਿੰਦੀ ਹੈ ਚਲੋ ਮੈਂ ਕਹਿੰਦੀ ਹਾਂ, ਕਿ ਉਹ ਇੱਕ ਹਾਂਜੀ ਰੀਅਲ ਸਟੋਰੀ ਬੇਸਡ ਯਾ ਆਜ ਦੀ ਘਟਨਾਵਾਂ ਤੇ ਕੀ-ਕੀ ਹੋ ਰਿਹਾ ਐ। ਦੁਨੀਆਂ ਤੇ ਦੇਖੀ ਨੀ ਉਸਦੇ ਉਤੇ ਜੀ ਏ ਤੇ ਬੁੱਕ ਪਬਲਿਸ਼ ਹੋਨ ਨੂੰ ਤਾਂ ਕਾਫੀ ਟਾਈਮ ਲੱਗ ਜਾਂਦੈ ਦੇਖੋ ਮੂਵੀ ਦਾ ਏਕ ਓ ਅੱਛਾ ਹੈ ਕਿ ਤੁਰੰਤ ਆਈਆਂ ਤੇ ਤੁਰੰਤ ਹੀ ਦੇਖ ਲਈਆਂ।
ਦੇਖੀ ਨਈ
ਅਗਰ ਮ ਏ ਆਂਦੀ ਏ, ਬੁੱਕ ਆਂਦੀ ਏ ਤੇ ਓਨੂੰ ਕਾਫੀ ਟਾਈਮ ਲੱਗਦਾ ਐ ਪਬਲਿਸ਼ ਹੋਨ ਨੂੰ। ਹੈ ਕੀ ਨਈ ਰਾਈਟਰ ਨੂੰ ਲਿਖਣ ਨੂੰ।
ਹੂੰ ਬੋਤ ਟਾਈਮ ਲੱਗ ਜਾਂਦਾ ਕਾਫੀ ਟਾਈਮ ਹੋ ਲੋਕ ਦੇਖਣ ਨੂੰ ਵੀ ਮੂਵੀ ਹੀ ਬੋਲਦੇ ਆ ਕਿ ਮੂਵੀ ਦੇਖਣ ਕੌਣ ਬੁੱਕ ਪੜੇਗਾ, ਸਾਡੇ ਤੋਂ ਨੀ ਪੜ ਹੁੰਦੀ ਏਦਾਂ ਕਰ ਦੇਂਦੇ।
ਓ ਤਾਂ ਹੈ ਹੀ ਹੈ ਲੇਕਿਨ ਬੁੱਕਾਂ ਪੜਨੀਆਂ ਵੀ ਅੱਛੀਆਂ ਐ ਕਿਉਂਕਿ ਕੀ ਉਸਦੇ ਨਾਲ ਸਾਡੇ ਨੇ ਜੇੜਾ ਏ ਹੈ ਨਾ ਗ੍ਰਾਮਰ ਇੰਗਲਿਸ਼ ਗ੍ਰਾਮਰ ਓ ਬੋਤ ਵਦੀਆ ਹੁੰਦਾ ਐ। ਤੁਸੀਂ ਟਰਾਂਸ ਅ ਟ੍ਰਾਂਸਲੇਟ ਕਰੋ ਦੇਖੋ ਉਸਦੇ ਨਾਲ ਤੁਸੀਂ ਹਿੰਦੀ ਹੋ ਜਾਂ- ਇੰਗਲਿਸ਼ ਹੋ ਗ੍ਰਾਮਰ ਬੋਤ ਅੱਛਾ ਹੁੰਦਾ ਐ, ਜਿਸਨੂੰ ਵੋਕੈਬਲਰੀ ਨਵੇਂ ਵਰਡਸ ਏ ਸਭ ਸਿੱਖਦੇ ਨੇ ਤੇ ਏ ਐਕਚੁਲੀ ਕੀ ਏ ਬੋਲ-ਬੋਲ ਕੇ ਸਾਨੂੰ ਰੀਡ ਕਰ ਕਰਕੇ ਸਾਨੂੰ ਚ ਓਈ ਸਮਝ ਆਂਦੀ ਤੇ ਅੱਜ-ਕੱਲ ਲੋਕਾਂ ਕੋਲ ਟਾਈਮ ਈ ਨੀ ਐ ਤੇ ਓ ਕੀ ਕਰਦੇ ਮੂਵੀ ਦੇਖ ਲੈਂ ਦੇਨੇ ਨੇ।
ਅੱਜ-ਕੱਲ ਤਾਂ ਕਿੰਨੀ ਸਾਰੀ ਐਪਲੀਕੇਸ਼ਨ ਈ ਆ ਗਈਆਂ ਮੂਵੀ ਦੇ ਲਈ। ਕਿ ਭਾਈ ਕਿੱਥੇ ਵੀ ਬੈਠੇ ਆ ਚਲੋ ਜੀ ਚਾਲੂ ਕਰੋ ਅਪਨੀ ਮੂਵੀ ਦੇਖੋ। ਅੱਗੇ ਤਾਂ ਮੂਵੀ ਦੇਖਣੀ ਆ ਵਾਲੀ ਕਿ ਟੀਵੀ ਤੇ ਦੇਖਣੀ। ਘਰੇ ਬੈਠ ਕੇ। ਹੁਨ ਉਦਾਂ ਦਾ ਕੁਛ ਰਹਿ ਈ ਨੀ ਗਿਆ ਲੋਕੀ ਮੂਵੀਜ਼ ਬੋਲਦੇ ਫੋਨ ਦੇ ਵਿੱਚ ਵੀ ਅਸੀਂ ਦੇਖ ਹੀ ਲੈਨੀ।
ਲੇਕਿਨ ਏ ਵੀ ਹੈ ਨਾ ਕਿ ਮੂਵੀਜ਼ ਦੇਖੋ ਤੁਸੀਂ ਅਹ ਉਸਨੂੰ ਘੱਟ ਟਾਈਮ ਵਿੱਚ ਮੂਵੀ ਦਿਖਾ ਦੇਂਦੇ ਨੇ ਤੁਸੀਂ ਦੇਖ ਸਕਦੇ ਓ ਵੱਡੇ ਸਕਰੀਨ ਦੇ ਉੱਤੇ ਅਪਨੇ ਘਰ ਵਿੱਚ ਬੈ ਕੇ ਯਾ ਬਾਰ ਵੀ ਲੇਕਿਨ ਉਸਦੇ ਵਿੱਚ ਅੱਜ-ਕੱਲ ਕਿਤਨਾ ਫਾਊਲ ਲੈਂਗੁਏਜ ਯੂਜ ਹੋ ਰੀ ਐ ਹੈ ਕਿ ਨਈ ਕੱਪੜੇ ਉਹੋ ਜੇ ਹੈ ਤੇ ਏ ਬੁੱਕਾਂ ਨਾਲ ਨਈ ਹੈ ਨਾ ਤੁਸੀਂ ਬੁੱਕ ਖੋਲੋਗੇ ਤੇ ਤੁਸੀਂ ਬੱਚੇ ਦੇ ਨਾਲ ਬੈ ਕੇ ਪੜ ਸਕਦੇ ਓ ਬੱਚੇ ਨੂੰ ਪਤਾ ਨਈ ਚਲੇਗਾ ਨਾਲੇ ਉਸਦੇ ਵਿੱਚ ਕੋਈ ਇਹੋ ਜੀ ਲੈਂਗਏਜ ਤੇ ਨਈ ਹੋਏਗੀ ਨਾ ਇਹੋ ਜਾ ਕੋਈ ਸੀਨ ਹੋਏਗਾ, ਫੋਟੋ ਹੋਏਗੀ। ਹੈ ਕੀ ਨੀ ਇੱਕ ਰੀਡਿੰਗ ਕਰਨ ਵਾਲਾ ਪੈਰਾਗ੍ਰਾਫ ਹੀ ਹੈ ਪੇਜ ਹੈ ਪੂਰਾ। ਤੇ ਬੱਚੇ ਨੂੰ ਤਾਂ ਓ ਸਮਝ ਨੀ ਆਏਗਾ।
ਓ ਚੀਜ਼ ਕਿਸੇ ਨੂੰ ਪਸੰਦ ਨੀ ਆਉਂਦੀ ਨਾ ਸਾਰਿਆਂ ਨੂੰ ਏ ਐ ਕਿ ਬਈ ਓ ਜਦੋਂ ਮੂ ਵੀ ਦੇ ਵਿੱਚ ਈ ਦੇਖਣ ਨੂੰ ਮਿਲ ਰੇ ਤੇ ਬੁੱਪ ਕੀ ਕਰਨੀ ਏਦਾਂ ਬੋਲ ਦੇਂਦੇ। ਪਰ ਓ ਚੀਜ਼ਾਂ ਕੀ ਐ ਮੂਵੀਜ਼ ਨਿਆਣਿਆਂ ਲਈ ਥੋੜੀ ਜੀ ਪ੍ਰੋਬਲਮ ਵਾਲੀ ਚੀਜ਼ ਐ।
ਓ ਤੇ ਨਾਲੇ ਮੂਵੀ ਕੀ ਹੁੰਦਾ ਨਾ ਫਾਸਟ ਇਨਟੇਕ ਹੈਗਾ ਐ। ਤੁਸੀਂ ਬੋਤ ਜਲਦੀ ਓਨੂੰ ਕੈਪਚਰ ਕਰ ਲੈਂਦੇ ਓ। ਦੇਖਦੇ ਈ, ਮੂਵੀਜ਼ ਦਾਂ ਏ ਹੈ ਅਗਰ ਤੁਸੀਂ ਬੁੱਕ ਲੋਗੇ ਓਨੂੰ ਤੁਸੀਂ ਥੋੜਾ ਟਾਈਮ ਤੇ ਲੋਗੇ ਨਾ ਪੜਦੇ-ਪੜਦੇ ਤੇ ਉਸਨੂੰ ਹਰ ਵੇਲੇ ਦਾ ਟਾਈਮ ਨੀ ਮਿਲੇਗਾ ਤੁਸੀਂ ਪੜ ਪਾਓ ਓਨੂੰ ਧੀਰੇ-ਧੀਰੇ ਪੜ ਕੇ ਤੁਸੀਂ ਦਸ ਦਿਨਾਂ ਚਾਰ-ਪੰਜ ਦਿਨਾਂ 'ਚ ਐਵੇਂ ਕਰਕੇ ਤੁਸੀਂ ਖ਼ਤਮ ਕਰ ਸਕਦੇ
ਉਹੀ ਪਰ ਓ ਇੰਟਰਸਟ ਕੋਈ ਦਿਖਾਉਂਦਾ ਹੀ ਨੀ ਬੁੱਕਸ ਦਾ ਕੋਈ ਲੈਂਦਾ ਹੀ ਨੀ ਖਹੀਂ ਬੁੱਕਾ।
ਓ ਤੇ ਹੈ ਲੇਕਿਨ ਏ ਹੈ ਕਿ ਅਗਰ ਬੁੱਕਾ ਦੇ ਹਾਂ ਬੁੱਕਾਂ ਨੂੰ ਦੇਖ ਕੇ ਅਸੀਂ ਰੀਡ ਕਰਦੇ ਆ ਨਾ। ਉਸਦੇ ਬੈਨੀਫਿਟ ਏ ਹੈ ਕਿ ਸਾਡੀ ਅੱਖਾਂ ਤੇ ਉਨਾ ਪ੍ਰੈਸ਼ਰ ਨੀ ਪੈਂਦਾ ਜਿੰਨਾ ਅਸੀਂ ਟੀਵ ਦੀ ਵੇਵਜ਼ ਨਾਲ ਪੈਂਦਾ ਆ।
ਓਦੇ ਨਾਲ ਤਾਂ ਬੋਹਤ ਪ੍ਰੋਬਲਮ ਹੁੰਦਾ।
ਔਰ ਬ੍ਰੇਨ ਤੇ ਵੀ ਇਫੈਕਟ ਹੁੰਦਾ ਸਾਉਡ ਦਾ ਕਿਉਕਿ ਸਾਉਡ ਸਿਸਟਮ ਹਾਈ ਹੂੰ ਦਾ ਈ ਹੈ ਹਰ ਮੂਵੀ ਚ ਕਦੀ-ਕਦੀ ਤੁਸੀਂ ਦੇਖੋਗੇ ਸਲੋ ਸਾਊਂਡ ਚਲ ਰਿਆ ਅਚਾਨਕ ਨਾਲ ਹਾਈ ਸਾਊਂਡ ਤੇ ਚੱਲ ਜਾਂਦੇ ਸੀ।
ਐਕਸ਼ਨ ਮੂਵੀਜ਼ ਦੇ ਵਿੱਚ ਤਾਂ ਉਦਾਂ ਹੀ ਬੋਹਤ ਹੁੰਦਾ ਸ਼ੋਰ।
ਉਹ ਤੇ ਹੈ ਹੀ ਆ ਔਰ ਨਾਲੇ ਐਕਸ਼ਨ ਥਰਿਲਰ ਤੇ ਤੁਸੀਂ ਬੱਚਿਆਂ ਨਾਲ ਨਈ ਦੇਖ ਅੱਛਾ ਦੇਖੋ ਔਰ ਫੈਮਿਲੀ ਮੂਵੀਜ਼ ਵੀ ਨੀ ਰਹਿ ਗਈ ਕੇ ਜੇੜੀ ਤੁਸੀਂ ਆਰਾਮ ਨਾਲ ਬੇਹ ਕੇ ਦੇਖ ਲੌ।
ਉਹ ਗੱਲ ਐ।
ਬੱਚਿਆਂ ਨੂੰ ਹੁੰਦਾ ਹੈ ਕਿ ਬਈ ਹਾਂ ਮੂਵੀ ਲਗਾ ਦੋ ਏਹ ਵਾਲੀ ਪਰ ਆਪਾਂ ਸੋਚਦੇ ਹਾਂ ਕਿ ਨਈ ਏਹ ਮੂਵੀ ਬੱਚਿਆਂ ਦੇ ਨਾਲ ਦੇਖਣ ਵਾਲੀ ਨੀ ਹੈ। ਓਹ ਸੀਨ ਚ ਕੀ ਹੁੰਦੇ ਐ ਸਟਾਰਟਿੰਗ ਅਪ ਆਪਾਂ ਕੁੱਛ ਏਦਾ ਟ੍ਰੇਲਰ ਦੇਖ ਰਹੇ ਹਾਂ ਤਾਂ ਉਹਦੇ ਚ ਕੋਮੇਡੀ ਆ ਗਿਆ ਤਾ ਨਿਆਣੇ ਬੋਲਦੇ ਅਸੀਂ ਦੇਖ ਪਰ ਓ ਓਧਰ ਨੀ ਹੁੰਦਾ ਆ।
ਉਹੀਓ ਐ ਅੱਗੇ ਪਿੱਛੇ ਦੀ ਸਟੋਰੀ ਬਿਲਕੁਲ ਅਲੱਗ
ਹਾਂ ਸਾਰੇ ਓਹ ਹੁਣ ਬ ਬੱਚਿਆਂ ਲਈ ਦੇਖ ਬੱਚਿਆਂ ਦੇ ਨਾਲ ਬੈਠ ਕੇ ਦੇਖਣਾ ਮਤਲਬ ਬੋਹਤ ਲੱਜ-ਲੁੱਝ ਕੇ ਫੇਰ ਕਿਤੇ ਕੋਈ ਚਾਜ਼ ਦੀ ਮੂਵੀ ਦੇਖ ਗੀ ਤਾਂ ਓਹ ਦੇਖ
ਤੁਸੀ ਕੋਈ ਵੀ ਬੋਲੀਵੁੱਡ ਮੂਵੀ ਤੇ ਦੇਖੋ ਬੱਚਿਆਂ ਨਾਲ ਬਹਿ ਕੇ ਨਈ ਦੇਖ ਸਕੋ ਕੋਈ ਵੀ ਹੋ ਮੈਂ ਕਹਿ ਰੀ ਆ। ਕਿਉਂਕਿ ਅੱਜ ਕੱਲ ਬਹੋਤ ਮੂਵੀਸ ਹੈਗੀ ਏ ਡਿਸਟ੍ਰੇਕਸ਼ਨ ਮੂਵੀਜ ਹੈਗੀ ਏ। ਜੇੜੀ ਕਿ ਤੁਸੀਂ ੳਨੂੰ ਰੀਅਲ ਸਟੋਰੀ ਦੇ ਬੇਸ ਬੋਲ ਕੇ ਦਿਖਾਦੀ ਓਹ ਤੇ ਹੈ ਲੇਕਿਨ ਉਹਨੂੰ ਦੇਖਣ ਤੋਂ ਬਾਦ ਕਦੀ-ਕਦੀ ਨਾ ਸਾਡੇ ਉੱਤੇ ਵੀ ਉਸਦਾ ਇਫੈਕਟ ਹੋ ਜਾਂਦਾ। ਸਾਨੂੰ ਇਸ ਤਰ੍ਹਾਂ ਦੇ ਵਹਿਮ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਅੱਜ ਕੱਲ ਕੀ ਸੁਸਾਇਟੀ ਚੱਲ ਰਿਆ ਉਸਦੇ ਉੱਤੇ।
ਓਹੀ-ਓਹੀ ਤੇ ਚੀਜ਼ ਐ ਤੇ ਇਸੇ ਕਰਕੇ ਤਾਂ ਡਰ ਲੱਗਦਾ ਕਿ ਬੱਚਿਆਂ ਨੂੰ ਤਾਂ ਕਵਾਂਗੇ ਬੱਚੇ ਓਦਾਂ ਹੀ ਸਿੱਖ ਨ ਗੇ ਮੂਵੀਜ਼ ਨੂੰ ਦੇਖ- ਦੇਖ ਕੇ, ਚੰਗੀ ਚੀਜ਼ ਵੀ ਐ ਕਿਤੇ ਤਾਂ ਤੇ ਮਾੜੀ ਵੀ ਐ।
ਦੇਖੋ ਏਹੀ ਚੀਜ਼ ਅਗਰ ਬੁੱਕਾਂ ਵਿੱਚ ਪੜਾਂਗੇ ਨਾ ਤੀਰੇ-ਤੀਰੇ, ਤੀਰੇ ਅਸੀਂ ਵੇਟ ਕਰ ਨੇ ਆ ਤੇ ਉਹ ਇੰਨਾ ਐਕਸ਼ਨ ਸਾਡੇ ਦਿਮਾਗ ਚ ਹਿੱਟ ਨੀ ਹੁੰਦਾ ਏ ਓਹ ਇਫੇਕ ਟ ਵੀ ਨੀ ਕਰਦਾ, ਏ ਸਾਊਂਡ ਦੇ ਨਾਲ ਪਿਕਚਰਾਈੇਜੇਸ਼ਨ ਨਾਲ ਇਫੈਕਟ ਇੰਨਾ ਪਾਸ ਕਰਦਾ ਐ ਨਾ। ਕਿ ਅਸੀਂ ਮੈਂਟਲੀ ਸੋਚਨ ਨੂੰ ਮਜਬੂਰ ਹੋ ਜਾਂਦੇ ਕਿ ਅੱਜ ਦੁਨੀਆਂ ਤੇ ਕੀ ਚੱਲ ਰਿਆ। ਔ ਬੱਚਿਆਂ ਵਾਸਤੇ ਕੀ ਸੇਫ ਨਈ ਐ।
ਹਾਂ ਓਹੀ ਨਾ। ਓਹ ਚੀਜ਼ ਬਹੁਤ ਏਹ ਹੋ ਜਾਂਦੀ ਆ।
ਅੱਜ ਕਲ ਤੇ ਕੋਈ ਵੀ ਰੀਅਲ ਇੰਸੀਡੈਂਟ ਕਿੱਥੇ ਵੀ ਹੋਇਆ ਉਸਦੇ ਉੱਤੇ ਓਹ ਬਾਓਗ੍ਰਾਫੀ ਬਣਾ ਕੇ ਰੀਅਲ ਪਿੱਚਰ ਬਣਾ ਦਿੰਦੇ ਨੇ।
ਠੀਕ, ਹੁਣ ਉਹੀ ਸਭ ਚੱਲਣ ਡਿਆ ਮੂਵੀ ਦਾ ਕਿ ਮਤਲਬ ਕਿੱਦਾਂ ਜਿਨਾਂ ਦੀ ਸਟੋਰੀਜ਼ ਹੈਗੀਆਂ, ਓਹਨਾਂ ਨੂੰ ਪਿੱਚਰ ਦੇ ਵਿੱਚ ਏਹ ਕਰਕੇ ਕਿ ਲੋਕਾਂ ਨੂੰ ਦਿਖਾਓ, ਲੋਕੀ ਦੇਖਣਗੇ।
ਤੇ ਨਾਲੇ ਬੁੱਕਾਂ ਦਾ ਏਦਾਂ ਹੈ ਨਾ, ਕਿ ਅਗਰ ਓਹੀ ਸਟੋਰੀ ਬੁੱਕਾਂ ਤੇ ਆਂਦੀ ਅ ਨਾ। ਤੇ ਕਾਫੀ ਦੇਰ ਬਾਦ ਆਂਦੀ ਓਰ ਨਾਲੇ ਨਾ ਉਹ ਇੰਨਾ ਇਫੈਕਟ ਨਹੀਂ ਕਰਦੀ। ਜਿੰਨਾ ਨਾ ਏਹ ਇਨਾ ਛੇਤੀ ਟੀਵੀ ਵਿਚ ਦੇਖਣ ਚ ਇਫੈਕਟ ਹੁੰਦਾ ਐ, ਮੁਵੀ ਚ ਦੇਖਣ ਚ ਇਫੈਕਟ ਹੋਂਦਾ ਅ ਟੀ-ਵੀ ਦੇ ਵਿੱਚ ਹੈ ਕੇ ਨੀ। ਓਨਾ ਛੇਤੀ ਹਿੱਟ ਨਹੀਂ ਹੁੰਦੀ ਹੈ, ਏਹ ਬੁਕਸਸ ਦੇ ਵਿੱਚ ਬੁਕਸਿਸ ਆਰਾਮ ਨਾਲ ਕੈਰੀ ਕਰੋ, ਆਰਾਮ ਨਾਲ ਪੜ੍ਹੋ ਤੁਸੀਂ ਦਾ ਜੇੜਾ ਗੁੱਡ ਟਾਈਮ ਅ। ਐਕਚੁਲੀ ਅੱਜ-ਕੱਲ੍ਹ ਤੇ ਲੋਕੀ ਬੁੱਕਾਂ ਪੜ੍ਹਦੇ ਦੇ ਵੀ ਨੀ ਕਿਸੀ ਕੋਲ ਟਾਈਮ ਈ ਨੀ ਅ।
ਅੱਜ-ਕੱਲ੍ਹ ਤੇ ਟਾਈਮ ਓਦਾਂ ਈ ਨੀ ਰੈ ਗਿਆ, ਕਿਸੇ ਕੋਲ।
ਓਈਓ ਏ
ਤਾਂ ਮੈਂ ਬੋਲਰੀ ਮੋਬਾਇਲ ਦੇ ਵੇਚ ਈ ਵੜ ਜਾਂਦੇ ਆਂ, ਮੋਬਾਇਲ ਦੇ ਵੇੱਚ ਈ ਅਸੀਂ ਦੇਖ ਲਾਂਗੇ ਮੂਵੀਜ। ਮੋਬਾਇਲ ਚ ਹੀ ਅਸੀਂ ਆ ਦੇਖ ਲਾਂਗੇ, ਏਹੀ ਚੀਜ਼ਾਂ ਐ। ਫੋਨ ਈ ਇੰਨੇ ਆ ਗਏ ਆ ਕਿ
ਮੀਡੀਆ ਇੰਨੀ ਐਡਵਾਂਸ ਹੋ ਗਈ ਏ ਕਿ ਫੋਨ ਦੇ ਵਿੱਚ ਦੇਖਲੋ ਕੁਛ ਏ ਦੇਖਲੋ, ਕੁਛ ਔ ਦੇਖਲੋ, ਏਹੀ ਸਭ ਚੱਲਦਾ ਪਿਆ ਅ। ਹੋਰ ਕੀ ਐ?
ਓਈਓ ਹੀ ਓਦੇ ਵਿੱਚ ਵੀ ਐਹੀ ਐ ਤੇ ਨਿਆਣੇ ਜਦੋਂ ਐਦਾਂ ਕਰਦੇ ਤਾਂ ਨਿਆਣਿਆਂ ਨਾਲ ਦੇਖਣ ਲਈ ਮਤਲਬ ਬੌਤ ਡਰ ਲੱਗਦਾ ਕਿ ਬਈ ਨਯੀ ਬੱਚਿਆਂ ਨੂੰ ਨਈ ਦਿਖੋਣੀ ਹਲੇ।
ਐਕਚੁਲੀ ਕੀ ਹੁੰਦਾ ਨਾ ਏਹੋ ਜਿ ਚੀਜ਼ਾਂ ਦਾ ਨਾ ਬੱਚਿਆਂ ਦੇ ਉੱਤੇ ਬੌਤ
ਬੌਤ ਇਫੈਕਟ ਹਾਂ ਇਫੈਕਟ ਬੌਤ ਹੁੰਦਾ ਅ।
ਹੂੰ, ਏਹ ਗੱਲ ਐ। ਪੈਲੇ ਵੀ ਤਾਂ ਏਹ ਸਭ ਚੀਜ਼ਾਂ ਹੁੰਦੀਆਂ ਈ ਨੀ ਸੀ ਬੱਚੇ ਨੂੰ ਏਕ ਕਾਰਟੂਨ ਦੀ ਮੂਵੀਸ ਅ ਕਾ ਟੂਨ ਦੀ ਬੁੱਕ ਦੇ ਦਿੰਦੇ ਸੀ, ਓਹ ਰੀਡ ਕਰਦੇ ਸੀ। ਪੈਲੇ ਬਚਪਨ ਵਿੱਚ ਤੁਸੀਂ ਦੇਖੀ ਕੋਮ ਏਕ ਕੌਮਿਕ ਆਂਦੀ ਸੀ ਕਾਰਟੂਨ ਵਾਲੀ ਜਿੱਥੇ ਥੋੜੇ-ਥੋੜੇ ਜੇ ਵਰਡਿੰਗ ਲਿਖੇ ਹੁੰਦੇ ਸੀ ਅਲਫਾਬੈਟ। ਅ ਕੀ ਓ ਕੀ ਬੋਲ ਰਿਆ ਤੇ ਏ ਕੀ ਬੋਲ ਰਿਆ ਤੇ ਓ ਕਾਰਟੂਨ, ਹੁਣ ਤੇ ਓਹ ਕੋਮਿਕਾਂ ਦਿਖਦੀਆਂ ਈ ਨੀ। ਸਚ ਬੋਲਾਂ ਤੇ। ਤੇ ਓਹ ਕੋਮਿਕ ਬਹੌਤ ਅ ਅਛੀਆਂ ਹੁੰਦੀਆਂ ਸੀ ਐਕਚੁਲੀ ਬੱਚਿਆਂ ਵਾਸਤੇ। ਬੱਚਿਆਂ ਨੂੰ ਸਟੋਰੀ ਸੁਣਾਓ, ਆਪਣੇ ਇਤਿਹਾਸ ਬਾਰੇ ਸੁਣਾਓ, ਹੈ ਕਿ ਨੀ। ਏਹ ਵੀ ਹੈ। ਲੇਕਿਨ ਅੱਜ-ਕੱਲ ਕੋਈ ਨੀ, ਕੋਈ ਨੀ ਕਰਦਾ ਏਹ ਸਬ।
ਰਹ ਹੀ ਨੀ ਗਿਆ ਉਦਾਂ ਦਾ ਹੁਣ ਕੁਛ ਵੀ।
ਔਰ ਨਾਲੇ ਕਿਸੇ ਕੋਲ ਟਾਈਮ ਈ ਨੀ ਹੈ ਕਿ ਏਹ ਸਭ ਕਰਨ ਨਾ। ਕਿਉਂਕਿ ਬੁੱਕਾਂ ਦੇ ਉੱਤੇ ਸਾਰਾ ਟਾਈਮ ਵੇਸਟ ਹੋ ਜਾਂਦਾ, ਮਤਲਬ ਲੋਕਾਂ ਨੂੰ ਐਵੇਂ ਲੱਗਣ ਲੱਗ ਪਿਆ ਕਿ ਬੁੱਕ ਪੜ੍ਹ ਕੇ ਨਾ ਟਾਈਮ ਵੇਸਟ ਹੋ ਰਿਆ, ਅਸੀਂ ਫਟਾਫਟ ਮੂਵੀ ਦੇਖ ਲਈਏ। ਦੋ-ਤਿੰਨ ਘੰਟੇ ਦੀ ਆਰਾਮ ਨਾਲ ਦੇਖ ਵੀ ਲਵਾਂਗੇ, ਪੂਰੀ ਸਮਝ ਵੀ ਆ ਜੇਗੀ। ਸੀਨ ਬਾਏ ਸੀਨ ਉਨੀ ਬੁੱਕਸ ਪੜ੍ਹਨ ਦੀ ਲੋੜ ਈ ਨੀ ਇਨਾ ਟਾਈਮ ਵੇਸਟ ਕਰਨ ਦੀ।
ਓਹੀ-ਓਹੀ- ਓਹੀ, ਓਹੀ ਚੀਜ਼ ਹੋ ਜਾਂਦੀ ਆ। ਆਪ ਅਸੀ ਹਜੇ ਏਦਾਂ ਕੰਮ ਕਰਨਾ ਪੈਨੇ, ਫਟਾਫਟ ਪੈਲੇ ਮੂਵੀ ਦੇਖ ਲੀਏ। ਏਦਾਂ ਹੋਏਆ ਪੇਆ ਏ। ਬੁੱਕ ਬੋਲੇ ਤਾਂ ਬੁੱਕ ਦੇ ਨਾਮ ਤੇ ਤਾ ਨੀਂਦ ਔਣ ਲੱਗ ਜਾਂਦੀ।
ਓ ਤੇ ਹੈ ਈ ਐ, ਪੈਲੇ ਦਾ ਟਾਈਮ ਔਰ ਹੁਣਦੇ ਟਾਈਮ ਵਿੱਚ ਬੌਤ ਫਰਕ ਏ। ਪੈਲੇ ਤੇ ਸਟੇਜ ਸ਼ੋਅ ਵੀ ਹੋਂਦੇ ਸੀ, ਪ੍ਰੈਕਟੀਕਲੀ।
ਹੁਣ ਓਦਾਂ ਦਾ ਕੁਛ ਨੀ ਐ। ਹੁਣ ਤਾਂ ਹੈ ਈ ਨੀ ਓਦਾਂ ਦਾ ਕੁਛ ਵੀ।
ਓਈ ਹੋਏ ਹੁਨ ਜਿੱਦਾਂ ਰਮਾਇਨ ਭਾ ਮਹਾਭਾਰਤ। ਟੀਵੀ ਦੇ ਉਤੇ ਸੰਡੇ-ਸੰਡੇ ਅਸੀ ਦੇਖਦੇ ਸੀ। ਜੇੜਾ ਗਵਰਮੈਂਟ ਦਾ ਅ ਚੈਨਲ ਆਂਦਾ ਸੀ, ਡੀ ਡੀ ਵਨ ਉਸਦੇ ਤੇ ਕਦੀ-ਕਦੀ ਅ ਕੋਈ ਮੇਲੇ ਦੇ ਉੱਤੇ ਰਖ ਜਾਂਦੇ ਸੀ। ਕਿਨੀ। ਤੇ ਓਥੇ ਪ੍ਰੈਕਟੀਕਲੀ ਓ ਸ਼ੋਅ ਕਰਕੇ ਦਿਖਾੰਦੇ ਸੀ ਮੇਲੇ ਦੇ ਉੱਤੇ ਕਿ ਐਵੇਂ ਕੀਤਾ, ਓਨੇ ਐਵੇਂ ਕੀਤਾ। ਲੇਕਿਨ ਹੁਣ ਅੱਜ-ਕੱਲ ਏਹ ਸਭ ਨੀ ਦਿਖਦਾ ਏ, ਕੁੱਛ ਵੀ ਨੀ ਦਿਸਦਾ ਅੱਜ ਕਲ ਸਿਰਫ ਫੋਨ ਔਰ ਮੂਵੀ, ਔਰ ਪੂਰਾ ਸੋਸ਼ਲ ਮੀਡੀਆ।
ਸੱਚੀ ਏਹੀ ਐ ਬਸ। ਇਤੋਂ ਅੱਗੇ ਕੁੱਛ ਨੀ ਆ।
ਓਈਓ ਲਕਮੀ ਇਸਦੇ ਨਾਲ ਬੱਚੇ ਬੜੇ ਡਿਸਟਰਬਿੰਗ ਹੋ ਰਏ ਨੇ।
ਨਿਆਣੇ ਐਕਸਾਈਟੀਡ ਹੁੰਦੇ ਏ ਚੀਜ ਦੇਖਣ ਲਈ।
ਓ ਤੇ ਹੈ ਹੀ ਹੈ। ਲੇਕਿਨ ਇੰਨਾ ਛੇਤੀ ਸੋਸ਼ਲ ਮੀਡੀਆ ਏ ਬੱਚੇਆਂ ਲੀ ਨਾ ਅ ਸੇ ਅੱਛੀ ਜਗਾ ਨੀ ਐ, ਓਨਾਂ ਨੂੰ ਥੋੜੇ ਟਾਈਮ ਬਾਦ ਦਿਖਾਣਾ ਚਾਈਦੈ। ਜਦੋ ਥੋੜਾ ਜਾ ਮਤਲਬ ਇੱਕ ਅ ਐਡਲਟ ਏਜ ਤੇਆ ਟੀਨੇਜਰ ਏਜ ਤੇ ਆਨ ਲੱਗ ਪਏ ਨਾ ਤਦ ਓਨਾਂ ਨੂੰ ਦਿਖਾਓ ਓਨਾਂ ਨੂੰ ਸਮਝਾਓ ਹੈਕੀ ਨੀ। ਅੱਜ-ਕੱਲ ਦੇ ਬੱਚੇ ਤਾਂ ਇੰਨੇ ਸਮਾਰਟ ਹੋ ਗਏ ਨੇ ਕਿ ਓਨਾਂ ਨੂੰ ਦੁਨੀਆਂਦਾਰੀ ਦਾ ਵੀ ਪਤਾ ਐ।
ਸਾਰਾ ਕੁਛ। ਅਸਲ ਮੂਵੀਜ਼ ਦੇਖ, ਦੇਖ ਕੇ ਬੱਚੇ ਸਿੱਖਣ ਡਏ ਆ ਹੋਰ ਕੁਛ ਨੀ ਐ।
ਉਸਦੇ ਛੋਟੇ, ਛੋਟੇ ਕਲਿੱਪ ਵੀ ਆਂਦੇ ਐ ਨਾ ਐਡਵਰਟਾਈਜ਼ਮੈਂਟ ਵਿਚ। ਉਸਦੇ ਨਾਲ ਵੀ ਬੱਚੇ ਸਿੱਖ ਜਾਂਦੇ ਐ ਕਿ ਏ ਗੱਲ ਐ।
ਨੋ ਜੀ ਓ ਚੀਜਾਂ ਏ ਲੱਗਦਾ ਕਿ ਨਿਆਣੇਆਂ ਨੂੰ ਏਨਾਂ ਕਰੀਏ ਨਿਆਣੇ ਚੀਜਾਂ ਸਿੱਖ ਰੇ ਏਦਾਂ ਹੋ ਰੇਆ, ਓਦਾਂ ਹੋ ਰੇਆ ਆਪਾਂ ਏਦਾਂ ਸੋਚਦੇ ਆਂ। ਔਰ ਓ ਚੀਜਾਂ ਸਈ ਵੀ ਹੈਗੀਆਂ। ਫਿਰ ਵੀ ਕਿਤੇ ਨਾ ਕਿਤ ਤੇ ਓ ਬੱਚੇਆਂ ਨੂੰ ਮੂਵੀਜ਼ ਦੇਖ ਕੇ ਸਭ ਓ ਦਿਮਾਗ ਦੇ ਵਿੱਚ ਓਹੀ ਸਾਰੀਆਂ ਚੀਜਾਂ ਭਰ ਜਾਂਦੀਐ।
ਕੀ ਕਰ ਸਕਦੇ ਓ ਹੁਣ ਬੱਚੇਆਂ ਨਾਲ ਤੁਸੀ। ਬੜੀ, ਬੜੀ ਚੀਜਾਂ ਹੈਗੀਆਂ ਜੇੜੀ ਬੱਚੇਆਂ ਦੇ ਸਾਮਣੇ ਨੀ ਕਈ ਵਾਰ ਅਸੀ ਬੈਠੇ ਐ ਹੈਕੀ ਨੀ ਪੂਰੀ ਫੈਮਲੀ ਵਿੱਚ, ਵਿਚ ਏਹੋ ਜਾ ਸੀਨ ਆ ਜਾਏ ਤੇ ਓ ਬੱਚੇਆਂ ਨਾਲ ਕਿੰਨਾ ਏਮਬ ਅ ਐਂਬੈਰੇਸਿੰਗ ਲੱਗਦਾ ਐ ਸਾਨੂੰ ਕਿ ਬਈ ਕਿੰਨਾ ਗੰਦਾ ਲੱਗਦਾ ਐ ਓ ਬ ਬੱਚੇਆਂ ਨਾਲ ਔਰ ਫਿਰ ਬੱਚੇਆਂ ਨੂੰ ਅੱਖਾ ਵੀ ਨੀ ਬੰਦ ਕਰਾ ਸਕਦੇ ਓ ਸੀਨ ਵੀ ਨੀ ਛੇਤੀ ਜਾਂਦਾ। ਐਵੇਂ ਵੀ ਹੁੰਦਾ ਐ। ਕਈ ਵਾਰ ਸਿਚੁਏਸ਼ਨ, ਤੇ ਓਹੀ ਏਹੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਲਈ ਏ ਬੁੱਕਾਂ ਬੈਸਟ ਓਪਸ਼ਨ ਐ। ਕਿ ਬੁੱਕਾਂ ਹੋਣੀਆਂ ਚੀਦੀਆਂ ਤੇ ਬੁੱਕਾਂ ਹੀ ਅਸੀ ਪੜੇ ਤੇ ਓ ਬੈਟਰ ਐ।
ਅੱਜ-ਕੱਲ ਤਾ ਬੱਚੇਆਂ ਦੇ ਦਿਮਾਗ ਦੇ ਵਿੱਚ ਈ ਏਈ ਸਭ ਐ। ਫਟਾਫਟ ਬੱਚੇ ਸਿੱਖ ਜਾਂਦੇ, ਮੂਵੀਜ਼ ਦੇਖ ਕੇ। ਝੱਟ ਦਿਨ
ਠੀਕ ਐ। ਮੇਰਾ ਨਾ ਇੱਕ ਅਰਜੈਂਟ ਕੋਲ ਆ ਰੇਆ ਐ, ਤੇ ਆਪਾਂ ਫੇਰ ਬਾਦ ਬਾਅਦ ਚੋਂ ਗੱਲ ਕਰਨੇ ਆ ਠੀਕ ਹੈ। ਚਲੋ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹੈ ਕੇ ਨੀ।